ਹਾਂਜੀ ਸਤਿ ਸ੍ਰੀ ਅਕਾਲ ਜੀ।
ਓਕੇ ਠੀਕ ਹੋ ਜੀ।
ਹਾਂਜੀ ਤੁਸੀਂ ਦੱਸੋ ਮਸਤ ਇੱਕ ਨੰਬਰ।
ਵਧੀਆ ਜੀ ਵਧੀਆ।
ਹੋਰ ਗੁਰਦੁਆਰਾ-ਗੁਰਦੁਆਰੇ ਗਏ ਸੀ। ਵਧੀਆੀ ਜੀ, ਮੈਂ ਤਾਂਖ ਚੰਨੀ ਗੁਰਦੁਆਰੇ ਹੀ ਆਇਆ ਹੁਣੇ।
ਅੱਛਾ-ਅੱਛਾ।
ਹਮ।
ਬੱਚੇ ਤੇ ਵਿਚਾਰੇ ਗੁਰਦੁਆਰੇ ਕਦੋਂ ਗਏ ਸੀ ਤੁਸੀਂ।
ਇਹ ਸੀ ਸਵੇਰੇ। ਸਵੇਰੇ ਚਾਰ
ਸਾਰਾ ਦੀ ਨਥਈ ਸੀ।
ਹਾਂਜੀ।
ਮਤਲਬ ਕੀ ਕੀਤਾ ਉੱਥੇ ਫੇਰ, ਸਾਰਾ ਦਿਨ।
ਇਹ ਵ
ਅੱਛਾ-ਅੱਛਾ।
ਹਾਂਜੀ।
ਵਧੀਆ ਗੱਲ ਹੈ ਜੀ। ਹੋਰ ਜੀ, ਮੈਂ ਵੀ ਹਾਂਜੀ ਮੈਂ ਵੀ ਸਵੇਰ ਦੀ ਗੁਰਦੁਆਰੇ ਸੀ।
ਅੱਛਾ ਕਿਹੜੇ ਗੁਰਦੁਆਰੇ, ਕਿਹੜੇ ਗੁਰਦੁਆਰੇ ਸੀ?
ਅਸੀਂ ਆ ਲੋਕਲ ਹੀ ਆਪਣੇ ਸਾਡੇ ਘਰ ਦੇ ਕੋਲ ਹੈਗਾ ਸੀ ਗੁਰਦੁਆਰਾ ਉੱਧਰ ਗਏ ਸੀ। ਹਾਂਜੀ-ਹਾਂਜੀ।
ਹੋਰ ਸੁਣਾਓ, ਕੀ ਬਣਿਆ ਸੀ ਗੁਰਦੁਆਰੇ ਲੰਗਰ ਵਿੱਚ?
ਹੂੰ, ਮੇ ਘਰੇ 'ਚ ਤੇ ਅੱਜ ਬਣਿਆ ਸੀ ਨਿਊਟਰੀ ਕੁਲਚਾ ਬਣਿਆ ਸੀ।
ਹਾਂਜੀ।
ਤੇ ਕੜੀ ਚਾਵਲ ਸੀ।
ਹਾਂਜੀ।
ਸ਼ਾਮ ਦੇ ਟਾਈਮ ਸ਼ਾਮ ਭਗ ਨਈ ਹੋਈਆਂ ਸੀਂ।
ਹਾਂ ਮੂਲੀਆਂ ਵਾਲੇ ਤੁਸੀਂ ਕਹਿ ਕੇ ਖਾਧਾ ਫਿਰ?
ਬਸ ਕ ਸਾਰਾ ਕੁਛ ਹੀ ਖਾ ਲਿਆ ਸੀ ਥੋੜਾ ਥੋੜਾ ਪ੍ਰਸ਼ਾਦ
ਹੂੰ, ਘਰ ਘਰ ਨਹੀਂ ਲੈ ਕੇ ਆਏ ਮੇਰੇ ਅਸਤੇ
ਨਾ ਜੀ, ਘਰ ਤੇ ਨੀ ਲੈ ਕੇ ਆਦੇ ਆਸੀਂ ਉਥੇ ਈ ਖਾ ਲਈਦਾ।
ਅੱਛਾ, ਹੋਰ ਦੱਸੋ ਤੁਸੀਂ ਘਰ ਪਰਿਵਾਰ ਸਭ ਵਧੀਆ।
ਹਾਂਜੀ -ਹਾਂਜੀ ਸਬ ਵਧੀਆ ਜੀ ਵਧੀਆ।
ਫੇਰ ਜਾਣਾ ਨਾ ਮਸੂਰੀ ਤੁਸੀਂ ਸੋਮਵਾਰ?
ਹਾਂਜੀ ਹਾਂਜੀ, ਪੱਕੇ ਆ ਸਲਾਹ
ਹੁਨ ਤੁਸੀਂ ਕਿੱਦੇ ਮਿਲੋਗੇ ਮੈਨੂੰ ਫੇਰ?
ਤੁਸੀਂ ਘਰ ਹੀ ਆ ਜਾਣਾ ਮੇਰੇ, ਹੇ ਹਰਿਆਣਾ ਵਿੱਚ ਘਰ ਮੇਰਾ ਹਰਿਆਣਾ
ਠੀਕ ਜੀ, ਠੀਕ ਐ।
ਹਾਂਜੀ ਜਮੁਨਾਾਨਗਰ
ਹਾਂਜੀ ਕੋਈ ਨਈ।
ਹਾਂਜੀ।
ਹੋਰ ਦੱਸੋ ਤੁਸੀਂ ਕੀ ਹਾਲ ਏ ਤੁਹਾਡੇ?
ਵਧੀਆ ਜੀ ਵਧੀਆ।
ਹੋਰ ਕੀ ਕਰ ਰੇ ਓ? ਅੱਜ ਤੇ ਛੁੱਟੀ ਸੀ ਵੈਸੈ ਤੇ ਠੀਕ ਈ ਹੈਗਾ ਢਿੱਲਾ ਮੱਠਾ।
ਅੱਛਾ ਅੱਛਾ ਅੱਛਾ।
ਹਾਂਜੀ, ਹੋਰ ਕੀ ਕਰਦੇ ਓ ਤੁਸੀਂ?
ਬਸ ਮੈਂ ਸਿਲਾਈ ਕਰਨੀ ਆ ਨਾ, ਓ ਇੱਕ ਦੋ ਸੂਟ ਆਏ ਹੋਏ ਸੀ।
ਅੱਛਾ- ਅੱਛਾ।
ਹਾਂਜੀ, ਉਹ ਮੈਂ ਕਟਿੰਗ-ਕੁਟਿੰਗ ਕਰਕੇ
ਅਛਾ, ਕੀ ਸਵਾਈ ਲੈਂਦੇ ਆ ਸੂਟ ਦੀ?
ਸੂਟ ਦੀ ਸਿਲਾਈ, ਸਿੰਪਲ ਸੂਟ ਦੀ ਸਿਲਾਈ ਤੇ ਜੀ ਦੋ ਸੌ ਰੁਪਏ, ਢਾਈ ਸੌ ਰੁਪਏ।
ਅੱਛਾ।
ਤੇ ਲਾਈਨਿੰਗ ਵਾਲੇ ਦੀ ਸਾਢੇ ਚਾਰ ਸੌ ਵੇ। ਸਾਢੇ ਛੇ ਸੌ ਵੀ ਏ।
ਲਾਈਨਿੰਗ ਕੀ ਹੁੰਦੀ ਐ।
ਸੂਟ ਦੇ ਅੰਦਰ ਲੱਗਦੀ ਐ ਨਾ ਅਸਤਰ ਲੱਗਦੀ ਕੱਪੜਾ ਲੱਗਦਾ।
ਸਮਝ ਨੀ ਆਈ ਮੈਨੂੰ।
ਜਿਵੇਂ ਸੂਟ ਦੇ ਵਿੱਚੇ ਮਤਲਬ ਕਿ ਹੋਰ ਕੱਪੜਾ ਲੱਗਦਾ ਐ, ਜਿਵੇਂ ਪੱਗ ਪਟਕੇ ਹੁੰਦੀ ਆ ਨਾ ਓਦਾਂ ਦਾ
ਸੈਮੀ ਸੂਟ
ਹਾਂਜੀ-ਹਾਂ
ਅੱਛਾ। ਹੋਰ?
ਹੋਰ ਸੁਣਾਉ।
ਤੁ ਤੁਸੀ ਇੰਸਟਾ ਇੰਸਟਾਗ੍ਰਾਮ ਚਲਉਦੇ ਹੋ?
ਹਾਂਜੀ-ਹਾਂਜੀ।
ਫੇਰ-ਫੇਰ ਤੁਸੀਂ ਸ਼ੋਪਿੰਗ ਕਰ ਲਈ ਸੀ?
ਹਾਂਜੀ, ਸ਼ੋਪਿੰਗ ਤੇ ਹਾਂਜੀ-ਹਾਂਜੀ ਕਰ ਲੀ ਸੀ। ਹਾਂ ਸ਼ੋਪਿੰਗ ਅੱਜ ਗਏ ਤੇ ਸੀ। ਅੱਜ ਅਸੀ ਸ਼ੋਪਿੰਗ ਕਰਨ ਪਰ ਫੇਰ ਓ ਉੱਧਰੋਂ ਹੀ ਗੁਰਦੁਆਰੇ ਚਲੇ ਗਏ। ਸਾਡਾ ਫਿਰ ਸਾਰਾ ਟਾਈਮ ਗੁਰਦੁਆਰੇ ਹੀ ਨਿਕਲ ਗਿਆ। ਅੱਜ ਓ। ਹੁਣ ਦੇਖਣੇ ਹੁਣੇ ਥੋੜ੍ਹੀ ਦੇਰ ਤੱਕ ਜਾਣੇ ਆ।
ਹੂੰ ਹੂੰ ਕਿਹੜੀ ਕਾਰ ਤੇ ਜਾਂਦੇ ਹੋ ਤੁਸੀਂ?
ਸਾਡੇ ਕੋਲ ਓਹੀ ਸਕੋਰਪੀਓ ਹੀ ਹੈਗੀ ਏ
ਸਕੋਰਪੀਓ ਐਸ ਇਲੈਵਨ
ਹਾਂਜੀ ਜੀ।
ਹੋਰ ਕਿੰਨੇ ਦੀ ਪੈ ਗਈ ਸੀ। ਓ ਤੁਹਾਨੂੰ
ਬਸ ਜੀ ਓ ਪੁਰਾਨੀ ਲਈ ਜੀ। ਇਨਾ ਧਿਆਨ ਨੀ ਰੱਖੀ ਦਾ।
ਅੱਛਾ-ਅੱਛਾ ਤੁਹਾਨੂੰ ਨੌਲੇਜ ਨਈ ਐ।
ਹਾਂਜੀ-ਹਾਂਜੀ।
ਹੋਰ।
ਹਾਜੀ ਜੀ ਵਧੀਆ ਜੀ। ਹੋਰ ਤੁਹਾਡਾ ਬਿਜਨਸ ਸਈ ਚਲ ਰਿਹਾ ਜੀ।
ਹਾਂਜੀ-ਹਾਂਜੀ।
ਓ ਤੁਸੀਂ ਲੋਨ ਲਿਆ ਸੀ। ਓ ਹੋ ਗਿਆ ਤੁਹਾਡਾ ਕੰਮ ਫਿਰ
ਹਾਂ ਬਸ ਚੱਲ ਰਿਹਾ ਬੈਂਕਿੰਗ ਦਾ ਕੁਛ ਰਹਿ ਗਿਆ ਪ੍ਰੋਸੀਜਰ।
ਅੱਛਾ-ਅੱਛਾ, ਅੱਛਾ।
ਹੂੰ।
ਹੋਰ।
ਹੋ ਹੋਰ ਤੁਹਾਡਾ ਮੁੰਡਾ ਠੀਕ ਆ।
ਹਾਂਜੀ-ਹਾਂਜੀ ਮੁੰਡਾ ਮੇਰਾ, ਠੀਕ ਆ
ਅੱਛਾ, ਕਿਹੜੀ ਕਲਾਸ 'ਚ ਹੈਗਾ ਓ।
ਓ ਹਜੇ ਪਲੇਇੰਗੀ ਵਿੱਚ ਹੀ ਓ ਹੁਣੀ ਪਿਆ ਸੀ। ਸਕੂਲ ਤਿੰਨ ਸਾਲ ਦਾ ਹਜੇ
ਅੱਛਾ-ਅੱਛਾ।
ਹਾਂਜੀ ਹੋਰ ਤੁਹਾਡੀ ਸਟਡੀ ਹੋ ਗਈ?
ਹਾਂਜੀ ਹਾਂਜੀ ਮੇਰੀ ਤੇ ਸਟੱਡੀ ਹੋ ਗਈ ਸੀ ਹੂੰ।
ਚੋ
ਹੂੰ।
ਹੋਰ ਕਿੰਨਾ ਪੜੇ ਹੋ ਜੀ?
ਮੈਂ ਕੀਤੀ ਆ ਜੀ ਗ੍ਰੈਜੂਏਸ਼ਨ
ਅੱਛਾ ਅੱਛਾ ਅੱਛਾ।
ਹਾਂਜੀ। ਪੋਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਓਪਨ ਤੋਂ ਕਰਾਂਗੇ ਸ਼ਾਇਦ
ਅੱਛਾ ਅੱਛਾ ਹੋਰ ਅੱਗੇ ਕੀ ਪਲੈਨਿੰਗ ਆ?
ਅੱਗੇ ਤੇ ਹਜੇ ਜਾਂ ਬਿਜਨਸ ਸਮਾਨਾਂਗੇ ਬਾਕੀ ਮੈਂ ਤੁਹਾਨੂੰ ਕਿਹਾ ਸੀ ਜਦੋਂ ਲੋਨ ਮਿਲ ਜੇਗਾ। ਕਾਰ ਦਾ ਸੋਚਿਆ ਪਰ ਡੈਡੀ ਕਹਿੰਦੇ ਇੱਕ ਹੋਰ ਬਿਜ਼ਨਸ ਖੋਲ ਲਾ।
ਅੱਛਾ, ਅੱਛਾ, ਛਾ।
ਹੁੰ।
ਚਲੋ ਜੀ, ਬਿਜਨਸ ਵਧੀਆ ਵੈਸੇ ਕਾਰ ਦਾ ਤੇ ਕੀ ਹੋਣਾ? ਕਾਰ ਤੇ ਲੈਕੇ ਖੜੀ ਕਰ ਦੇਣੀ ਏ, ਬਿਜਨਸ ਨਾਲ ਤੇ ਅਗਲੀ, ਅਮਾਊਂਟ ਵੱਧੇ ਗਾਈ ਨਾ।
ਹੁੰ, ਜਾਦਾ ਸਿਆਣੇ ਨਾ ਬਣੋ, ਮੈਂ ਵੀ ਕਾਰ ਲਾਗਾਂ ਅਪਨੀ
ਅ ਅੱਛਾ ਜੀ।
ਆਹ ਕਾਰ ਲੈਂਨੀ ਏ ਮੈਂ ਡੈਡੀ ਡੈਡੀ ਨੂੰ ਵੀ ਦੱਸਤੈ।
ਹਾਂਜੀ।
ਮੈਂ ਡੈਡੀ ਨੂੰ ਵੀ ਦੱਸਤੈ ਕਿ ਮੈਂ ਕਾਰ ਈ ਲੈਗਾਂ।
ਅੱਛਾ-ਅੱਛਾ, ਠੀਕੇ, ਮੰਨ ਗਏ ਨੇ ਫੇਰ ਪਾਪਾ ਤੂਆਡੇ?
ਮੰਨ ਜਾਣ ਗੇ, ਨਈਂ ਮੰਨੇ ਤੇ। ਦੋ ਦੇਨ ਦੋ ਦੇਨ ਰੋਟੀ ਨੀ ਖਾਵਾਂਗੇ, ਆਪੇ ਮੰਨ ਜਾਣ ਗੇ।
ਹਾਂ, ਬਸ ਮੁੰਡਿਆਂ ਦਾ ਐਈ ਹੁੰਦਾ।
ਹੁੰ।
ਹੋਰ ਸੁਨਾਓ।
ਵਧੀਆ ਜੀ ਵਧੀਆ।
ਕੱਲ ਫੇਰ ਤੁਸੀਂ ਕੇੜੀ ਗੱਡੀ ਤੇ ਜਾਓਗੇ ਫੇਰ?
ਤੁਸੀਂ ਦੱਸੋ ਕੇੜੀ ਤੇ ਆਂਵਾਂ? ਜਿੰਦੇ ਚ ਤੁਸੀਂ ਕਮਫਰਟੇਬਲ ਹੋੋਵੋ।
ਤੂਆਨੂੰ ਚਲਾਨੀ, ਤੁਸੀਂ ਡਰਾਈਵ ਤੁਸੀਂ ਕਰਨੀ ਏ, ਤੁਸੀਂ ਦੇਖੋ ਕੇੜੀ ਸਈ ਰੈਂਦੇ ਤੁਾਨੂੰ ਵਧੀਆ ਲੱਗਦੀ ਓ ਲੈਨਾ।
ਠੀਕ ਐ ਜੀ, ਠੀਕ ਐ ਫੇਰ ਮੈਂ ਓ ਲੀਆਵਾਂਗਾ।
ਥਾਰ।
ਅੱਛਾ।
ਰੈਡ ਰੈਡ ਕਲਰ ਚ ਹੈਗੀ ਏ, ਰੈਡ ਕਲਰ ਚ।
ਠੀਕ, ਠੀਕ ਐ ਓਇ ਲੈ।
ਹੁੰ, ਪਰ ਓ ਫੋਰ ਸੀਟਰ ਏ। ਮਤਲਬ ਕਿ ਥ੍ਰਰੀ ਡੋਰ ਆਲੀ।
ਅੱਛਾ-ਅੱਛਾ, ਓ ਤੇ ਓ ਤੇ ਕੋਈ ਗੱਲ ਨੀ ਤੂੰਸੀਂ ਦੋ ਜਨਿਆਂ ਨੇ ਤੇ ਜਾਨੈ।
ਹੁੰ, ਹੁੰ।
ਹਾਂਜੀ
ਹੰਜੀ, ਓਈਓ ਕੈ ਰੇਯਾ, ਮੈਂ ਕੇਯਾ ਅਸੀ ਤੇ ਦੋ ਜਣੇਆਂ ਈ ਜਾਨੈ। ਹੋਰ ਫੇਰ, ਓਥੇ ਸਟੇ ਕਿੱਥੇ ਕਰਾਂਗੇ?
ਹ ਮੈਨੂੰ ਤਾਂ ਪਤਾ ਨੀ, ਤੁਸੀਂ ਦੇਖੋ ਜਿਥੇ ਸਈ ਲੱਗੇਗਾ ਕੋਈ ਵਧੀਆ ਜਾ
ਓਦੇ ਮੇਰੇ ਜਾਨਕਾਰ ਮੇਰੇ ਜਾਨਕਾਰ ਦਾ ਹੋਟਲ ਹੈਗਾ ਓਥੇ ਰੁਕ ਜਾਂਗੇ।
ਹਾਂ, ਓਥੇ ਰੋਕ ਜਾਂਗੇ।
ਮੈਂ ਬੜੀ ਬਣਾਈ ਦੀ ਹੈਗੀ ਏਨਾ।
ਅੱਛਾ-ਅੱਛਾ।
ਹੁੰ, ਮੇਰੀ ਜਾਣਕਾਰ ਹਰ ਪਾਸੇ ਈ ਹੈਗੇ ਨੇ ਓਲਮੋਸਟ। ਐ ਬਿਜਨਸ ਈ ਐਵੇਂ ਦਾ ਹੈਗਾ ਨਾ, ਤੱਦ ਕਾਰਕੇ।
ਅੱਛਾ ਜੀ, ਅੱਛਾ-ਅੱਛਾ।
ਹਾਂਜੀ।
ਹੋਰ ਸੁਣਾਓ?
ਬਸ ਜੀ ਵਧੀਆ- ਵਧੀਆ ਇੱਕ ਨੰਬਰ। ਕੀ ਬਣਾਓਗੇ ਰਾਤੀ ਤੁਸੀਂ, ਰਾਤੀ ਕੀ ਬਣਾਓਗੇ?
ਰਾਤੀ। ਸਾਡਾ ਬਜ਼ਾਰੋਂ ਹੀ ਆਏਗਾ ਸ਼ਾਇਦ ਬਾਹਰੋਂ ਹੀ ਡਿਨਰ ਹੋਏਗਾ ਰਾਤ ਨੂੰ।
ਅੱਛਾ ਕੀ- ਕੀ ਪਲੈਨ ਕੀਤਾ ਕੀ- ਕੀ ਬੁਲਾਓਗੇ।
ਪਲੈਣ ਤੇ ਹਜੇ ਕੁਛ ਨੀ ਹੈ ਜਾਵਾਂਗੇ, ਤੇ ਐਟੇ ਟਾਈਮ ਇ ਪਤਾ ਲੱਗੇਗਾ।
ਅੱਛਾ।
ਕੀ ਜਿੰਨੇ ਜੋ ਖਣਾ ਹੋਇਆ।
ਹੁੰ ਆਏ ਜੂਸ ਪੀ ਦੋ।
ਬਸ ਜੀ ਬ ਪੀਓ ਜੀ।
ਹੋਰ ਤੁਸੀਂ ਕੀ ਬਣਾਉਣਾ ਅਜ ਰਾਤੀ?
ਵੇਖੋ ਮੰਮੀ ਗਈ ਦੀ ਆ ਬਜ਼ਾਰ ਸਬਜ਼ੀ ਲੈ ਕੇ ਆਏਗੀ। ਛੋਟੇ ਭਰਾ ਨਾਲ, ਹੂੰ।
ਹੂੰ ਤੁਸੀਂ ਮੇਡ ਵਗੈਰਾ ਨੀ ਰੱਖੀ ਹੋਈ ਇਨਾ ਤਕੜਾ ਬਿਜਨਸ ਏ।
ਨਹੀ ਮੇਡ- ਰੱਖੀ ਦੀ ਹੈ ਬਸ ਮੰਮੀ ਹੁਨ ਬਾਜ਼ਾਰ ਸਮਾਨ ਸ਼ੋਪਿੰਗ ਕਰਨ ਤੇ ਮੰਮੀ ਜਾਏਗੀ ਮੇਡ ਥੋੜੀ ਨਾ ਜਾਏਗੀ।
ਨਹੀਂ ਕਈ ਰੱਖਦੇ ਨੇ ਨਾ ਸ਼ੋਪਿੰਗ ਵਗੈਰਾ ਵੀ ਫੇਰ ਓ ਮੇਡ ਆਪੇ ਹੀ।
ਨਹੀਂ- ਨਹੀਂ ਜੀ ਸਾਡੇ ਅੱਧ ਜੋ ਮੰਮੀ ਕਹਿੰਦੀ ਔ ਈ ਓ ਬੰਦਾ ਐ।
ਅੱਛਾ ਅੱਾ ਅੱਛਾ।
ਹਾਂਜੀ, ਹੋਰ ਤੁਹਾਡੇ ਪਾ- ਪਾਂ ਕੀ ਕਰਦੇ ਨੇ?
ਮੇਰੇ ਪਾਪਾ ਦਾ ਵੀ ਬਿਜਨਸ ਹੈ ਜੀ ਪਿੱਤਲ ਦਾ ਈ ਬਿਜਨਸ ਏ ਉਹਨਾਂ ਦਾ।
ਅੱਛਾ ਫੇਰ ਤਾਂ ਤੁਹਾਨੂੰ ਬੜੀ ਨੌਲੇਜ ਹੋਏਗੀ।
ਨਹੀਂ- ਨਹੀਂ ਐਨੀ ਨਹੀਂ ਨੌਲੇਜ ਐ ਜੀ। ਏਨਾ ਨਹੀਂ ਅਸੀਂ ਧਿਆਨ ਨੀ ਰਖਦੇ, ਪਾਪ ਦਾ ਬਿਜਨਸ ਹੈ ਪਾ- ਪਾਪਾ ਹੋਰ ਭਰਾ ਹੀ ਗੱਲ ਕਰਦੇ ਰਹਿੰਦੇ ਨੇ ਆਪਸ। ਹਾਂ ਸਾਨੂੰ ਤੇ ਬਸ ਜਿਹੜੀ, ਚੀਜ਼ ਲੋੜ ਹੁੰਦੀ, ਸਾਨੂੰ ਪੈਸੇ ਮਿਲ ਜਾਂਦੇ ਨੇ ਅਸੀਂ ਜਾ ਕੇ ਸ਼ੋਪਿੰਗ ਕਰ ਆਦੇ ਹਾਂ। ਘੂਮ ਫਿਰ ਆਉਂਦੇ ਆ, ਹੈਲੋ।
ਕੱਲ ਤੁਸੀਂ ਜਿਹੜੀ ਪੋਸਟ ਕੀਤੀ ਸੀ ਉਹਦੇ 'ਚ ਕਿਹੜੀ ਬ੍ਰਾਂਡ ਦੇ ਕੱਪੜੇ ਹੈਗੇ ਸੀ।
ਹਾਂਜੀ?
ਜਿਹੜੀ ਤੁਸੀਂ ਕੱਲ ਪੋਸਟ ਕੀਤੀ ਸੀ, ਕਿਹੜੀ- ਕਿਹੜੀ ਬ੍ਰੈਂਡ ਦੇ ਕੱਪੜੇ ਹੈਗੇ ਸੀ ਉਹ?
ਉਹ ਤੇ ਜੀ ਅਸੀਂ ਮੋਲ ਤੋਂ ਹੀ ਲਏ ਸੀ ਕਿਸੇ ਨੇੜੇ- ਤੇੜੇ।
ਅੱਛਾ- ਅੱਛਾ ਚਲੋ- ਠੀਕ ਐ ਜੀ ਬਸ ਮੈਂ ਨਾ ਕੋਈ ਕੰਮ ਜਾਨਾ ਐ।
ਹਾਂਜੀ?
ਠੀਕ ਏ ਜੀ, ਮੈਂ ਕਾੰਮ ਜਾਣਾ ਏ ਕੋਈ।
ਠੀਕ ਏ ਜੀ, ਓਕੇ ਜੀ ਓਕੇ, ਸਾਸ਼੍ਰੀ ਕਾਲ ਜੀ।